ਹੈਲੋ। ਹਾਂਜੀ, ਬੋਲ ਵੀ ਪਿਆ ਕਰੋ ਤੁਸੀਂ ਤੇ ਹੈਲੋ ਕਰੀ ਤੇ ਬੋਲਦੇ ਐ ਨੀ ਅੱਗੋਂ।
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ?
ਵਧੀਆ ਤੁਸੀਂ ਦੱਸੋ?
ਅਸੀਂ ਵੀ ਵਧੀਆ।
ਮਾਂ ਚਲੋ ਫੋਨ ਹੀ
ਅੱਛਾ। ਹੋਰ ਦੱਸੋ ਫਿਰ ਮੌਸਮ ਹਾਂਜੀ ਹਾਂਜੀ ਹੁਨੇ ਦੁੱਧ ਪੀ ਕੇ ਹਟੇ ਆ ਖਾ ਲਿਆ ਰੋਟੀ ਪਾਣੀ ਦੇ ਘੰਟਾ ਹੋ ਗਿਆ ਖਾਦਿਆਂ ਡੇਢ ਹੁਣ ਦੁੱਧ ਪੀਤਾ ਏ। ਅੱਜ ਅਸੀਂ ਬਣਾਏ ਸੀ ਕਰੇਲੇ।
ਅੱਛਾ।
ਉਹ ਨਾਲ ਆਂਡਿਆਂ ਬਣਾਏ ਸੀ।
ਅੱਛਾ ਅਂਡੇ ਬੜੇ ਖਾਂਦੇ ਹੋ ਤੁਸੀਂ।
ਚਲ ਇਹ ਨਾ ਚਲੋ ਹੁਣ ਜੇ ਘਰ ਦੇ ਕਹਿਣਗੇ ਆਂਡੇ ਬਣਾਓ ਤੇ ਬਣਾਉਣੇ ਤੇ ਪੈਣੇ ਹੀ ਹੈ। ਇਹ ਤੇ ਨੀ ਅਸੀਂ ਖਾਂਦੇ ਹਾਂਜੀ। ਹੋਰ ਸੁਣਾਓ?
ਸਬ ਵਧੀਆ।
ਚਲੋ ਵਧੀਆ ਹੀ ਚਾਹੀਦਾ ਮੌਸਮ ਕਹਿੰਦਾ ਤੁਹਾਡੇ ਉੱਥੇ
ਮੌਸਮ ਸਾਡੇ ਇੱਥੇ ਹੋ ਰਿਹਾ ਠੰਡਾ।
ਚਲੋ ਠੰਡਾ ਸਾਡੇ ਵੀ ਠੰਡਾ ਹੀ ਹੈ।
ਚੱਲ ਰਿਹਾ ਚਲ ਰਿਹਾ।
ਸਾਡੇ ਵੀ ਠੰਢਾ ਹੀਈ ਏ ਸਾਡੇ ਤੇ ਸਵੇਰੇ ਬਾਰਿਛ ਆਉਦੀ ਆਈ ਸੀ ਥੋੜ੍ਹੀ ਜਿਨੀ। ਉਸ ਕਰਕੇ ਮੌਸਮ ਥੋੜਾ ਸਹੀ ਸੀ ਕੱਲ ਤੇ ਰਾਤੀ ਤੇ ਆਉਂਦੀ ਰਹੀ ਬਾਰਾਂ ਵਜੇ ਤੱਕ।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
ਇਸ ਤਰ੍ਹਾਂ ਮੌਸਮ ਫਿਰ ਤੁਹਾਨੂੰ ਪਤਾ ਸਹੀ ਹੀ ਰਹੇਗਾ।
ਹਮ।
ਸਗੋਂ ਪਤਾ ਚੱਲਿਆ ਸੀ ਗੋਲਡਨ ਟੈਂਪਲ ਦੇ ਬਹੁਤ ਜਿਆਦਾ ਤੂਫਾਨ ਆਇਆ।
ਹਮ ਉਹ ਵੀਡੀਓ ਆਉਂਦੀ ਵੀ ਹੈ ਇੰਸਟਾਗ੍ਰਾਮ ਵਗੈਰਾ ਤੇ।
ਹਾਂਜੀ ਹਾਂਜੀ
ਉਹ ਤ ਦੁੱਖ ਭਜਣੀ ਬੇਰੀ ਦੇ ਵੀ ਉਹ ਉਹ ਟੁੱਟ ਗਿਆ ਪੇੜ ਜ!
ਹਾਂ ਟਾਹਣ ਕਹਿੰਦੇ ਟੁੱਟ ਗਏ ਨੇ ਵਾਧੂ
ਹਮਮ।
ਹੋਰ ਸੁਣਾਓ?
ਇੱਕ ਜਗ੍ਹਾ ਸਰੋਵਰ ਚ ਵੀ ਬੜਾ ਪਾਣੀ ਦੀ ਛਾਲਾ ਵਜਦਿਆ।
ਹਾਂ ਹਾਂਜੀ। ਉਹ ਵੀ ਉਹਦੇ ਅਸੀਂ ਵੀ ਫੇਸਬੁੱਕ ਤੇ ਵੇਖਿਆ। ਪਤਾ ਨੀ ਉਹ
ਹਮ, ਉਹਨਾਂ ਨਾ ਘਓ ਦਾ ਮੇਰੇ ਖਿਆਲ
ਹਾਂਜੀ, ਤੁਸੀਂ ਕੀ ਅੱਜ ਬਣਾਇਆ ਫਿਰ ਖਾਧਾ
ਆਪਾਂ ਅੰਬੀਆਂ ਦੀ ਚਟਨੀ ਬਣਾਈਏ, ਉਹਦੇ ਨਾਲ ਰੋਟੀ ਖਾਧੀ ਸੀ।
ਜੈਸਾ ਤੁਹਾਨੂੰ ਬਹੁਤ ਸਆਦ ਲੱਦੀ ਅੰਬੀਆਂ ਦੀ ਚਟਨੀ?
ਹਮ।
ਚਲੋ ਵਧੀਆ, ਕਿੰਝ ਬਣਾਈ ਤੁਸੀਂ?
ਉਹ ਆਪਾਂ ਪਹਿਲੇ ਕੱਦੂ ਕੱਦੂਕਸ ਕੀਤੀ।
ਅੱਛਾ।
ਫਿਰ ਚੰਗੀ ਤੇ ਪਹਿਲੇ ਨੀ ਚੰਗੀ ਤਰ੍ਹਾਂ ਅੰਬੀਆਂ ਧੋਤੀਆਂ ਫਿਰ ਕੱਦੂਕੱਸ ਕਰਕੇ ਕਦੇ ਮਿੱਠਾ ਪਾ ਕੇ ਕੜਨ ਦਿੱਤੀਆਂ। ਉਹਨੂੰ ਰਾੜ-ਰਾੜ ਕੇ ਫੇਰ ਉਹਨੂੰ ਠੰਡਾ ਕੀਤਾ। ਫੇਰ ਉਹ ਬਣ ਗਈ ਬੱਸ।
ਚਲੋ ਵਧੀਆ, ਇਹ ਤੇ ਬਹੁਤ ਸਵਾਦ ਫਿਰ ਬਣੀ ਦੀ ਹੋਣੀ।
ਦੀਨ ਖੱਟੀ -ਮਿੱਠੀ। ਤੇ ਜੇ ਮਜ਼ਾ ਸਵਾਦ ਹੀ ਸਵਾਦ ਜਾਇਕਾ।
ਚਲੋ ਵਧੀਆ, ਉਹ ਤੇ ਤੁਹਾਨੂੰ ਫਿਰ ਤੇ ਮਜ਼ਾ ਆ ਜਾਂਦਾ ਨਾ ਰੋਟੀ ਖਾਣ ਦਾ।
ਤੇ ਹੋਰ
ਚਲੋ ਅਸੀ ਵੀ ਵੇਖਾਂਗੇ। ਅਸੀਂ ਵੀ ਲੈ ਕੇ ਆਵਾਂਗੇ, ਫਿਰ ਬਣਾਵਾਂਗੇ ਕਾਹਦੀ ਬਣਾਈ ਗੋੜ ਦੀ ਕੇ ਖੰਡ ਦੀ ਬਣਾਈ ਜੇ?
ਆਪਾਂ ਦੋਨਾਂ ਚੀਜ਼ਾਂ ਪਾ ਤੀਆਂ ਸੀ।
ਅੱਛਾ ਦੋਵੇਂ ਚਲੋ
ਹੂੰ
ਅੱਗੇ ਕੋਈ ਖ਼ਬਰ?
ਅੱਜ, ਬਸ ਉਹ ਲੜਾਈ ਹੋਈ ਸੀ ਸਾਡੀ ਗਲੀ'ਚ ਉਹ ਵੇਖਦੇ ਪਏ ਸੀ।
ਅੱਛਾ, ਕਿਨਾਂ ਦੀ?
ਆਪਸ ਵਿੱਚ, ਗਲੀ ਦੇ ਹੀ ਹੋਣੇ ਆਪਸ ਵਿੱਚ ਲੜਦੇ ਪਏ ਸੀ। ਉਹ ਆਪਣੀ ਕਾਰ ਲੈ ਕੇ ਲੰਘਦਾ ਪਿਆ ਹੋਣਾ, ਤੇ ਉਹ ਪੜੋਸ ਦੋ ਵਾਰ, ਪੈਪ ਪਾਣੀ ਦਾ ਟੁੱਟ ਗਿਆ ਹੋਣਾ ਉਹਨਾਂ ਨੇ ਪੱਥਰ ਰੱਖਿਆ ਦਾ ਹੋਣਾ ਕਿ ਉਹ ਪੱਥਰ ਸਾਈਡ'ਚ ਕਰ ਰਹੇ ਹੋਣੇ ਆ।
ਹੂੰ ਹੂੰ
ਤੇ ਉਹਦੇ ਪਾਪਾ ਨੇ ਕਿਹਾ ਹੋਣਾ ਬਈ ਇਹ ਨਾ ਕਰ, ਉਹ ਪਤਾ ਨੀ ਹੁਣ ਉਹਨਾਂ ਨੇ ਧ ਧੱਕਾ -ਧੁੱਕਾ ਮਾਰਿਆ।
ਹੂੰ
ਫੇਰ ਉਹ ਗੱਲ ਵੱਧ ਗਈ। ਫੇਰ ਓਹਨਾ ਦੇ ਮੁੰਡੇ -ਮੰਡੇ ਆਏ। ਹੁਨ ਪਤਾ ਨੀ ਚਪੇੜਾ-ਚਪੂੜਾ ਵੀ ਮਾਰੀਆਂ ਇਕ ਤੇ ਪੱਗ ਲੱਥੀ ਸੁਣਨ 'ਚ ਆ ਰਿਹਾ।
ਅੱਛਾ, ਧਿਆਨ ਏ ਗ਼ਲਤ ਕੰਮ ਹੈ ਨਾ ਫੇਰ। ਗ਼ਲਤ ਕੀਤਾ ਨਾ, ਪੱਗ ਕਿਉਂ ਕਿਸੇ ਦੀ ਲਾਈ।
ਫਿਰ ਬਹਿਸਾ -ਬਸਾਹੀ ਹੋਈ, ਫਿਰ ਉਹਨਾਂ ਨੇ ਪਤਾ ਨੀ ਬੰਦੇ-ਬੁੰਦੇ ਬੁਲਾਏ।
ਠੀਕ, ਉਹਨਾ ਵੇਖਿਆ ਹੋਨਾ ਨਾ ਵੀ ਇਹ ਕੱਲਾ ਜਣਾ ਤੇ ਅਸੀਂ ਸਾਰੇ ਜਣੇ।
ਨਹੀਂ ਤੇ, ਉਹ ਪੜੋਸੀ ਉਹ ਪੜੋਸੀ ਦੇ ਟਾਈਮ ਸਿਰ ਲੈ ਗਿਆ ਸੀ ਅੰਦਰ। ਨਹੀਂ ਤੇ, ਜਿਹਨਾਂ ਨਾਲ ਲੜਾਈ ਹੋਈ ਸੀ, ਉਹਨਾ ਨੇ ਕੁੱਟਿਆ ਹੀ ਬੜਾ ਸੀ।
ਹੂੰ ਹੋਰ ਦੱਸੋ?
ਹੋਰ ਬਸ ਵਧੀਆ ਐਵੈਂ ਹੀ ਚਲਦਾ ਪਿਆ ਹੁਣੇ ਆਪਾਂ ਵੀ ਹੁਣੇ ਵੇਖ ਕੇ ਘਰ ਆਏ ਹਾਂ।
ਅੱਛਾ, ਤੇ ਤੁਹਾਡੀ ਮੰਮੀ ਕੁਛ ਨੀ ਕਹਿੰਦੀ ਇਨੀ ਲੇਟ?
ਸਾਡੀ ਮੰਮੀ ਆਪ ਵੇਖਣ ਗਈ ਦੀ ਸੀ ਲੜਾਈ।
ਅੱਛਾ ਲਓ ਦੀ ਏ
ਹੂਮ ਓਹ ਨਾਂ ਤਮਾਸ਼ਾ ਵੇਖਦੇ ਨੇ ਸਾਰਿਆਂ ਦਾ।
ਨਹੀਂ -ਨਹੀਂ ਤਮਾਸ਼ਾ ਨੀ ਵੇਖਨਾ ਚਾਹੀਦਾ ਕਿਸੇ ਦਾ।
ਹਾਂ ਓਹ ਵੇਖਦੇ ਨੇ, ਓਹਨਾ ਨੂੰ ਕਹਿੰਦੇ ਮਜ਼ਾ ਆਂਦਾ ਐ।
ਅੱਛਾ ਹੋਰ ਦੱਸੋ? ਵਧੀਆ।
ਹੋਰ ਬਸ ਵਧੀਆ, ਤੁਸੀਂ ਦੱਸਦੋ ਕੋਈ ਰੈਸਪੀ ਵਗੈਰਾ?
ਅਸੀਂ ਕੇਹੜੀ ਰੈਸਪੀ ਦੱਸੀਏ, ਅਸੀ ਤੁਹਾਨੂੰ ਕਹਿਨੇ ਤੇ ਆ ਕਰੇਲੇ ਬਣਾਏ ਐ ਕਰ
ਓਹ ਹੂਨ ਕਿੰਝ ਦੇ ਬਨਾਏ? ਭਰੇ ਹੋਏ ਕੋਈ ਹੁੰਦੇ ਆ।
ਓ ਨਹੀਂ ਅਸੀ ਨਈ ਕਟ ਐੰਨ-ਜੀ ਕੱਟੇ, ਕਟ ਕਟੇ ਹੋਏ ਐਂਜ ਈ ਪੀਸ ਕੱਟ ਕੇ-ਤੇ ਐਂਜੀ ਪਿਆਜ ਤੇ ਓ ਟੈਂਪਰੇਲੀ ਅਜ ਤੇ ਟੈਂਪਰੇਲੀ ਬਨਾਏ ਸੀ।
ਅੱਛਾ। ਹੋਰ ਘਰ-ਪਰਿਵਾਰ ਏਚ ਸਭ ਵਧੀਆ?
ਹਾਂਜੀ-ਹਾਂਜੀ ਸਭ ਵਧੀਆ।
ਅੱਜ-ਕੱਲ੍ਹ ਕੀ ਚੱਲ ਰਿਆ ਫੇਰ ਤੁਹਾਡੇ ਉੱਥੇ?
ਸਾਡੇ ਉੱਥੇ ਕੀ ਚੱਲਨੈ ਬਸ ਬੱਚੇ ਗਏ ਦੇ ਨੇ ਛੁ ਟੀਆਂ ਦੇ ਘਰ ਦੀ ਰੌਨਕ ਖਤਮ ਹੋਈ ਦੀ ਏ, ਛੋਟੇ ਬੱਚੇ ਆਪਸ ਚ ਲੜਦੇ ਰੈਂਦੇ ਨੇ ਹੋਰ ਬੋ ਸ਼ਰਾਰਤੀ ਹੋ ਗਈ ਏ, ਛੋਟੇ ਆਲੀ ਗੁੜੀਆ ਜਾਦਾ ਸ਼ਰਾਰਤੀ ਹੋਗੀ ਐ। ਓ ਬੋਤ ਤੰਗ ਕਰਦੇ ਓ ਫਲੀਵੀਂਗ ਕੈਂਦੀ ਸੀ, ਓ ਫਲੀਂਗ ਨਈ ਜਾਂਦੀ ਏ, ਫੀਵੀਂਗ ਚ ਜਾਂਦੀ ਏ ਓ ਓਨੇ ਵੀ ਛੁੱਟੀਆਂ ਕੀਤੀ ਦੀਆਂ ਗਰਮੀ ਕਰਕੇ।
ਓ ਜਾਦਾ ਤੰਗ ਕਰਨ ਲੱਗ ਪਈ ਏ ਹੁਨ ਫੋਨ ਛੱਡਦੀ ਨੀ ਬਸ ਲੜਾਈ ਅੱਲ ਧਿਆਨ ਏ ਫੋਨ ਦੇ ਵਿੱਚ ਵੇਖਦੀ ਜੋ ਕੁਛ ਹੁੰਦੈ। ਓ ਕੁਛ ਕਰਦੀ
ਤੇ ਹੁਣ ਕੀ
ਹੂਨ ਚੱਲਗੀ ਆਪਨੀ ਮੰਮਾ ਕੋਲ ਸੌਨ ਆਸਤੇ। ਬਸ ਓਂਜ ਰੈਂਦੀ ਏ ਸਾਰੀ ਦਿਹਾੜੀ ਸਾਡੇ ਕੋਲ ਰਾਤੀ ਨੀ ਸੌਂਦੀ ਨੀ। ਹਾਂਜੀ ਪੈਲ ਨਈ-ਨਈ ਸੌਗੀ ਹੋਨੀ ਏ, ਆਵਾਜ਼ ਨੀ ਆਂਦੀ
ਸੁੱਤੀ ਦੀ ਹੋਨੀ ਆ। ਹੋਰ ਸੁਨਾਓ?
ਅੱਛਾ। ਤੇ ਓ ਜਲਦੀ ਸੋ ਜਾਂਦੀ ਏ?
ਨਈ- ਨਈ ਸੌਂਂਦੀ ਲੇਟ, ਜਿੰਨੀ ਦੇਰ ਕੋਈ ਮਛਰਾਂਦਾ ਰੇ ਤੇ ਓਨੀ ਦੇਰ ਮੱਛਰ ਦੀ ਰਏਗੀ, ਭਾਵੇਂ ਬਾਰਾਂ-ਇੱਕ ਵਜੇ ਤੱਕ ਜਗਾਂਦੇ ਰੋ।
ਅੱਜ ਉਨੂੰ ਆਪਨਾ ਨਜ਼ਰ ਨੀ ਆਯਾ ਭਰਾ ਆ
ਅੱਛਾ।
ਸੌਂ ਜਾਂਦਾ ਏ ਤੇ ਭਾਵੇ ਮੱਛਰ
ਕਿਉਂ ਭਰਾ ਕਿਤੇ ਬਾਰ ਗਿਐ?
ਨਈਂ ਕਮਰੇ ਏਸ ਫੇਰ ਓਨੇ ਜਿੰਨੀ ਚ ਮਿਲਨੀ ਨੀ ਸੀ ਟੋਫੀ, ਉਨੀ ਦੇਰ ਓਨੇ ਜਾਨਾ ਨੀ ਸੀ।
ਨਾਲੇ ਕੁਛ ਟੀ ਵੀ ਲਗਾ ਲੈਂਦੇ ਆਂ ਨਾ ਐਲ ਸੀ ਡੀ ਚੱਲਦੀ ਪਈ ਹੂੰਦੀ ਏ। ਤੇ ਅਸੀਂ ਵੀ ਜਾਗਦੇ ਪੈ ਹੁਨੇ ਹਾਂ। ਅਜ ਐਲ ਸਿਡੀ ਜਲ ਨੀ ਰਹੀ ਤੇ
ਹੂੰ ਕਿਉ ਖ਼ਰਾਬ ਹੋਈ ਪਈ ਐ?
ਨਹੀਂ-ਨਹੀਂ ਸਹੀ ਹੈ ਵੀ ਅੱਜ ਜਰਾ ਨੈਟ ਦੀ ਥੋੜੀ ਪ੍ਰੋਬਲਮ ਚੱਲ ਰਹੀ ਸੀ।
ਅੱਛਾ
ਰਿਚਾਰਜ ਖਤਮ ਹੋ ਗਿਆ ਹੋਇਆ।
ਹਾਂਜੀ ਹੋ ਸਕਦਾ।
ਹੋਰ ਸੁਣਾਓ?
ਤੁਸੀਂ ਕੀ ਮਤਲਬ ਵਾਈਫਾਈ ਲਵਾਏ ਦਾ ਘਾਰ?
ਹਾਂਜੀ-ਹਾਂਜੀ।
ਕਿਹੜੀ ਕੰਪਨੀ ਦਾ?
ਜੀਓ ਦਾ।
ਅੱਛਾ ਤੇ ਉਹਦੇ ਰਿਚਾਰਜ ਕਿੰਨੇ ਦਾ ਕਰਾਂਦੇ ਹੋ?
ਮੈਨੂੰ ਇਹ ਗੱਲਾਂ ਦਾ ਮੈਨੂੰ ਨੀ ਪਤਾ ਕਿੰਨੇ ਦਾ ਰੀਚਾਰ-
ਕਿਉਂ?
ਤੇ ਮੈਂ ਥੋੜਾ ਰਿਚਾਰਜ ਕਰਾਉਦਾ ਮੈਨੂੰ ਕੀ ਪਤਾ ਰਿਚਾਰਜ ਕਿੰਨੇ ਦਾ ਹੁੰਦਾ ਬੰਦਿਆਂ ਨੂੰ ਪਤਾ ਹੁੰਦਾ ਇਹਨਾਂ ਗੱਲਾਂ ਦਾ ਤੇ। ਕਿੰਨੇ ਦਾ ਕਰਾਂਦੇ ਆ ਤੇ ਕਿੰਨੇ ਦਾ ਨਹੀਂ?
ਅੱਛਾ।
ਨਾਈਨਟੀ ਸੀਕਸ।
ਫੇਰ ਤੁਸੀਂ ਆਪਣੇ ਫੋਨ ਵਗੈਰਾ ਨਹੀਂ ਨਾ ਕਰਾਉਂਦੇ ਹੋਣੇ ਰਿਚਾਰਜ? ਹੁਨ ਫੇਰ ਤੁਸੀਂ ਆਪਣਾ ਫੋਨ ਨਾ ਕਰਾਉਂਦੇ ਹੋਣੇ ਰਿਚਾਰਜ?
ਨਹੀਂ-ਨਹੀਂ ਫੋਨ ਫੇਰ ਘੱਟ ਹੀ ਕਰਾਈ ਦਾ ਜਿਵੇਂ ਫੋਨ ਕਿਤੇਰੇ ਬਾਹਰ ਜਾਣਾ ਹੋਏ ਫੇਰ ਹੀ ਕਰਾਈ ਦਾ ਰਿਚਾਰਜ। ਉੰਝ ਨੀ ਕਰਾਉਂਦੇ ਅਸੀਂ।
ਅੱਛਾ।
ਹੋਰ ਸੁਣਾਓ? ਤੇ ਅੱਜ ਤੁਸੀਂ ਕੀ ਕੀਤਾ ਸਾਰੀ ਦਿਹਾੜੀ?
ਆਪਾ ਕੀ ਕਰਨਾ ਐ ਸਾਡਾ ਓਹੀਓ ਸੇਮ ਓਵੇ ਚੱਲਦਾ ਹਿਸਾਬ ਕਿਤਾਬ। ਫੈਕਟਰੀ ਆਜ ਥੋੜਾ ਫੈਕਟਰੀ ਤੋ ਫੇਰ ਫਰੀ ਹੋਵੋ। ਟੈਮ ਕੱਢ ਕੇ ਬੈਂਕ ਚੱਲੇ ਗਏ। ਬੈਂਕ ਚ' ਥੋੜੀ ਕੰਮ ਸੀ ਐਫ ਡੀ ਓਫ ਡੀ ਦਾ। ਚੈੱਕ ਕਰਨਾ ਸੀ ਇੱਕ- ਦੋ ਅਕਾਊਂਟ ਬੰਦ ਹੋਏ- ਹੋਏ ਸੀ ਉਹਨਾਂ ਨੂੰ, ਪਤਾ ਕਰਵਾਉਣਾ ਸੀ। ਵ ਉੱਥੇ ਬੜਾ ਟੈਮ ਲੱਗ ਗਿਆ। ਨਾਲੇ ਓ ਸਕੀਮਾਂ ਬੜੀਆਂ ਦੱਸ ਦੇ ਨੇ। ਮਿੱਠੀਆਂ-ਮਿੱਠੀਆਂ ਗੱਲਾਂ ਦੱਸ ਕੇ ਬੰਦਿਆਂ ਨੂੰ ਫਸਾ ਦਿੰਦੇ ਆ ਫੇਰ। ਬ ਉਥੇ ਸਾਰਾ ਟਾਈਮ ਬੀਤ ਗਿਆ।
ਕੋਈ-
ਇਸ ਕਰਕੇ ਫੇਰ ਲੇਟ ਹੋ ਗਏ ਫੇਰ-ਫੇਰ ਆਪਾਂ ਰੋਟੀ- ਰੂਟੀ ਖਾ ਕੇ ਜਿਮ ਚਲੇ ਗਏ। ਜਿਮ ਤੋਂ ਆ ਕੇ ਫੇਰ ਦੁਬਾਰਾ ਫੈਕਟਰੀ ਕੰਮ ਕਰਨ ਚੱਲ ਗਏ। ਫੇਰ ਕਮ-ਕੁਮ ਕਰਕੇ ਫੇਰ ਘਰ ਆਏ। ਫੇਰ ਥੋੜਾ ਕੰਮ ਕੀਤਾ ਤੇ ਬ ਚਾਹ-ਚੂ' ਪੀ ਕੇ ਨਾ ਧੋ ਕੇ। ਫੇਰ ਤਿਆਰ-ਤੁਆਰ ਰੋਏ।
ਅੱਛਾ।
ਚਲੋ ਭੈਣ ਜੀ ਆਪਾਂ, ਨਈ ਉ ਆਪਾਂ ਕੋਲੇਜ ਛੱਡਤਾ ਦਾ ਏਕ ਸਾਲ ਕੋਲੇਜ ਕੀਤਾ ਸੀ ਫੇਰ ਆਪਾਂ ਛੱਡ ਦਿੱਤੈ।
ਤਾਂ। ਚਲੋ ੳ ਨਾ ਮੈਨੂੰ ਨਾ ਨੀਂਦ ਆ ਰਈ ਭਰਾ ਇਸ ਤਾਂ, ਚਲੋ ਫੇਰ ਕਦੀ ਗੱਲ ਕਰਾਂਗੇ ਸਤਿ ਸ੍ਰੀ ਕਾਲ।
ਠੀਕ ਏ ਸਤਿ ਸ੍ਰੀ ਕਾਲ। ਹੋਰ ਭੈਣ ਜੀ ਸਤਿ ਸ੍ਰੀ ਕਾਲ।
ਕਿੱਥੇ ਬਾਰਿਸ਼ ਹੋਈ ਏ। ਹਾਂ